ਹੈਲੋ। ਹੈਲੋ ਹਾਂਜੀ ਹੈਲੋ।
ਹੈਲੋ।
ਹਾਂਜੀ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
ਠੀਕ ਹੋ।
ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਜੀ?
ਬਸ ਜੀ ਵਧੀਆ ਵਧੀਆ ਕੀ ਕਰ ਰਹੇ ਸੀ।
ਬਸ ਬੈਠੇ ਪੇ ਆਂ ਤੁਸੀਂ ਕੀ ਕਰ ਰਹੇ ਹੋ ਰੋਟੀ ਖਾ ਲਈ।
ਹਾਂਜੀ ਹਾਂਜੀ ਵੇਲੇ ਹੀ ਮੈਂ ਤਾਂ ਫੋਨ ਕਰਨਾ ਪੁੱਛਾਂ ਫਿਰ ਫਰੀ ਹੋ ਤੇ।
ਹਾਂਜੀ ਹਾਂਜੀ ਪੁੱਛੋ।
ਹੋਰ ਅੱਜ ਕੱਲ੍ਹ ਤੇ ਦੇਖੋ ਕਿੱਡਾ ਪੋਲਿਊਸ਼ਨ ਹੋਇਆ ਬਾਹਰ
ਹਾਂਜੀ ਹਾਂਜੀ ਬਹੁਤ ਪੋਲਿਊਸ਼ਨ ਹੋਇਆ ਪਿਆ ਕਨਵੇਨਸ ਹੋਗੇ ਨੇ ਨਾ ਜ਼ਿਆਦਾ ਅਕਾਰਾਂ ਉਹਦੇ ਕਰਕੇ ਪਲਿਊਸ਼ਨ ਹਾਂਜੀ ਉਹਦੇ ਕਰਕੇ
ਜਣੇ ਖਣੇ ਕੋਲ ਹੀ ਕਾਰਾ ਆ ਜੀ ਜੀ ਬਹੁਤ ਜ਼ਿਆਦਾ ਹੋਇਦਾ ਆ ਨਾਲੇ ਫੈਕਟਰੀਆਂ ਬਹੁਤ ਸਾਡੇ ਏਰੀਏ ਚ ਤੇ
ਹਾਂਜੀ ਹਾਂਜੀ ਫੈਕਟਰੀਆਂ ਕਰਕੇ ਵੀ ਹੋ ਹੁੰਦਾ ਪੋਲਿਊਸ਼ਨ
ਇੰਦਸਤੀ ਇੰਦਸਤੀ ਹੈ ਨਾ ਉੱਧਰ ਜ਼ਿਆਦਾ
ਜੀ ਜੀ ਸਾਡੇ ਇੱਧਰ ਜ਼ਿਆਦਾ ਇੰਡਸਟਰੀ ਏਰੀਆ ਆ ਬਹੁਤ ਜ਼ਿਆਦਾ ਨਾਲੇ ਪ੍ਰਦੂਸ਼ਣ ਬਹੁਤ ਆ ਇੱਧਰ ਸਾਈਡ ਇਫੈਕਟ ਬਹੁਤ ਆ ਜੀ ਪ੍ਰਦੂਸ਼ਣ ਦੇ ਬਹੁਤ ਨੁਕਸਾਨ ਕਰਦਾ ਆ ਜੀ ਵਾਟਰ ਪੋਲਿਊਸ਼ਨ ਬਹੁਤ ਆ ਨਾਲੇ ਏਅਰ ਪੋਲਿਊਸ਼ਨ ਬਹੁਤ ਆ ਬਿਮਾਰੀਆਂ ਪਾਣੀ ਪਾਣੀ ਚ ਉਵੇਂ ਪਲੇਸ਼ੀਓਂਨ ਹੋ ਜਾਂਦਾ ਆ ਥੱਲੋਂ ਕਦੀ ਸੀਵਰੇਜ ਦੇ ਪੈਪ ਫੱਟ ਜਾਂਦੇ ਆ ਕਦੀ ਕੁਝ ਹੋ ਜਾਂਦਾ ਆ
ਹਾਂਜੀ ਹਾਂਜੀ
ਤੇ ਤੁਹਾਡੇ ਪਿੰਡਾਂ ਚ ਵੀ ਏਦਾਂ ਹੀ ਹੋ ਜਾਂਦਾ ਹਮ
ਨਹੀਂ ਅਸੀਂ ਪਿੰਡਾਂ ਦੇ ਨਹੀਂ ਹੁੰਦੇ ਅਸੀਂ ਸ਼ਹਿਰਾਂ ਦੇ ਹੁੰਦੇ ਆ ਸ਼ਹਿਰਾਂ ਚ ਵੀ ਏਦਾਂ ਹੋ ਜਾਂਦਾ ਏ ਸ਼ਹਿਰਾਂ ਚ ਵੀ ਮਤਲਬ ਸ਼ਹਿਰਾਂ ਚ ਹੈ ਕਿ ਗਲੀਆਂ ਗੁਲੀਆਂ ਚ ਸੀਵਰੇਜ ਲੀਕ ਹੋਣ ਲੱਗ ਜਾਂਦੇ ਆ ਮਲ ਮਤਲਬ ਪਾਣੀ ਇਕੱਠਾ ਹੋ ਜਾਂਦਾ ਹੈ ਗੰਦਗੀ ਮਤਲਬ ਉਹੀਓ ਵਾਟਰ ਪੋਲਿਊਸ਼ਨ ਹੋ ਜਾਂਦਾ ਗੰਦਗੀ ਫੈਲ ਜਾਂਦੀ ਹੈ ਸਮੈਲ ਸਮੈਲ ਹੋ ਜਾਂ
ਬਿਲਕੁਲ ਬਿਲਕੁਲ ਜੀ ਜਦ ਬਾਰਿਸ਼ ਆਏ ਨਾ ਤੇ ਸਾਰੀ ਗਲੀਆਂ ਭਰ ਜਾਂਦੀ ਸਰਕਾਰ ਦੇਖਦੀ ਨੀ ਇਸ ਚੀਜ਼ ਨੂੰ
ਹਾਂਜੀ ਹਾਂਜੀ ਉਹੀਓ ਨਾ ਇਸ ਚੀਜ਼ ਨੂੰ ਦੇਖਣਾ ਚਾਹੀਦਾ ਹੈ ਮਤਲਬ ਬੰਦਾ ਬਾਰਿਸ਼ ਆ ਜੇ ਕੋਈ ਕਿਧਰੇ ਬਾਹਰ ਹੋਏ ਆਓ ਤੇ ਇੰਨਾ ਮਤਲਬ ਗੰਦਾ ਇੰਨਾ ਨਾ ਪਾਣੀ ਇਕੱਠਾ ਹੋ ਜਾਂਦਾ ਸਾਰਾ ਮਤਲਬ ਲੱਤਾਂ ਸਾਰੀਆਂ ਮਤਲਬ ਕੋਈ ਜਾਨ ਕੋਈ ਚੀਜ਼ ਹੀ ਘੱਟ ਸਕਦੀ ਐ ਬੰ ਮਤਲਬ ਗੰਦੇ ਪਾਣੀ ਚੋਂ ਨਿਕਲਾਂਗੇ ਬਿਮਾਰੀ ਐ
ਹਾਂਜੀ-ਹਾਂਜੀ ਨਾਲੇ ਕੀੜੇ ਮਕੌੜੇ ਬੜੇ ਹੁੰਦੇ ਪਾਣੀ 'ਚ ਕੁਛ ਵੀ ਲੜ ਸਕਦਾ ਆ
ਹਾਂਜੀ
ਗੰਦਾ ਪਾਣੀਆਂ ਗਟਰਾ ਨਾਲੀਆਂ ਨਾਲ ਉਹੀ ਬਰਸਾਤ ਚ ਇਕੱਠਾ ਹੋ ਜਾਂਦਾ ਆ ਬਾਰ ਇਹ ਕੁੱਝ ਕਰਦੇ ਹੀ ਨੀ ਸਾਰੇ ਬਲੋਕ ਪਏ ਐ ਸੀਵਰੇਜ ਵਗੈਰਾ ਲੀਕ ਹੋ ਜਾਂਦੇ ਕਦੀ ਕਤਾਰ ਤੇ ਟੂਟੀਆਂ ਚ ਪਾਣੀ ਆ ਜਾਂਦਾ
ਉਹੀ ਨਾ ਇਹ ਬਿਮਾਰੀਆਂ ਤਾਂਹੀ ਤੇ ਬਿਮਾਰੀਆਂ ਵੱਧ ਰਹੀਆਂ ਨੇ ਨਾ ਤਾਂ ਹੀ ਬਿਮਾਰੀਆਂ ਵੱਧ ਰਹੀਆਂ ਨੇ ਸਰਕਾਰ ਇਸ ਚੀਜ਼ ਨੂੰ ਧਿਆਨ ਨੀ ਦੇ ਰੀ ਐ ਹਨਾ ਤੇ ਇਸ ਕਰਕੇ ਹੀ
ਹਾਂਜੀ ਬੇਮਤਲਬ ਦੀ ਬਿਮਾਰੀਆਂ ਜੋ ਕਦੀ ਸੁਣੀਆਂ ਵੀ ਨੀ ਸੀ ਹਨਾ
ਸਹੀ ਗੱਲ ਆ ਜੀ
ਉਹੀ ਉਥ ਪੋਲਿਊਸ਼ਨ ਮਤਲਬ ਜ਼ਿਆਦਾ ਤੋਂ ਜ਼ਿਆਦਾ ਬੰਦੇ ਨੂੰ ਆਪਣੇ ਘਰ ਦੇ ਆਸ ਪਾਸ ਹੀ ਮਤਲਬ-ਮਤਲਬ ਗਮਲਿਆਂ ਚ ਪੇੜ ਪੌਦੇ ਬੰਦਾ ਲਗਾ ਲਏ ਘੱਟੋ ਘੱਟ ਬੰਦੇ ਨੂੰ ਆਪਣੇ ਘਰ ਚ ਤੇ ਥੋੜਾ ਜਿਹਾ ਅੱਛਾ ਲੱਗੇ ਛੱਤ ਤੇ ਲਗਾ ਲਏ ਆਪਣੇ ਪੇੜ ਪੌਦੇ ਲਗਾ ਲਏ ਥੋੜੇ ਬਹੁਤ ਬੰਦਾ ਸ਼ਾਮ ਦੇ ਟਾਈਮ, ਪਰ ਵੋਕ ਕਰਨ ਜਾਏ ਅੱਜ-ਕੱਲ ਤੇ ਛੱਤਾਂ ਤੇ ਹੀ, ਕਰ ਲਏ ਗਲੀਆਂ ਚ ਤੇ ਵੈਸੇ ਹੀ ਗੰਦ, ਬੜਾ ਹੁੰਦਾ ਉਹੀ ਹਾਂਜੀ, ਬੱਚੇ ਮੇਰਾ ਬੱਚੇ ਬਸ ਪੜ੍ਹ ਰਹੇ, ਨੇ ਮੰਡੇ ਨੂੰ ਇਗਜ਼ਾਮ ਹੈਗਾ ਗੁੜੀਆਂ ਦਾ ਤੇ ਬਸ ਬੱਚਿਆਂ ਦੇ ਮੰਡੇ ਨੂੰ ਸਕੂਲ ਲੱਗਣੇ ਨੇ, ਛੁੱਟੀਆਂ ਪਈਆਂ ਹੋਈਆਂ, ਸੀਂ। ਮੰਡੇ ਨੂੰ ਖੁਲਣੇ ਤੇ ਨਾਲੇ ਇਗਜ਼ਾਮ ਹੈ ਬੱਚਿਆਂ ਦੇ ਹਾਂਜੀ ਬਸ, ਹਾਂਜੀ-ਹਾਂਜੀ ਬਸ ਟੀ ਵੀ ਦੇਖਦੇ ਰਹਿੰਦੇ ਨੇ, ਫੋਨ ਦੇਖਦੇ ਰਹਿੰਦੇ ਨੇ ਪੜ੍ਹਦੇ ਘੱਟ ਨੇ ਟੀ-ਵੀ ਫੋਨ ਜ਼ਿਆਦਾ ਦੇਖਦੇ ਨੇ ਅੱਜ ਕੱਲ ਇਹ ਵੀ ਬੜਾ ਹੋ ਗਿਆ ਇੰਟਰਨੈਟ ਦਾ ਵਾਈ-ਫਾਈ ਲਗਾਾ ਲੋ ਬੱਚੇ ਸਾਰਾ ਦਿਨ ਗੇਮਾਂ ਕੀ ਫੋਨ ਕੀ ਅਟਰਨ-ਪਟਰਨ ਵੇਖਦੇ ਰਹਿੰਦੇ ਨੇ
ਹਾਂਜੀ, ਇਹਨਾਂ ਨੂੰ ਨੇਚਰ ਵੱਲ ਜੋੜਨਾ ਜ਼ਿਆਦਾ ਏ ਇਹਨਾਂ ਨੂੰ ਜਿੱਦਾਂ ਹੁਣ ਸਿਖਾਓ ਜਿੱਦਾਂ ਵਾਟਰ ਪੋਲਿਊਸ਼ਨ ਹੈਗਾ ਏ ਏਅਰ ਪੋਲਿਊਸ਼ਨ ਹੈਗਾ ਏ ਇਹਨਾਂ ਨੂੰ ਇਹਨਾਂ ਤੋਂ ਕਿੱਦਾਂ ਸਾਨੂੰ ਸਹੀ ਰਹਿਣਾ ਆ ਕੀ ਸਾਨੂੰ ਖਾਣਾ ਆ ਕਿਹਦੇ ਨਾਲ ਏ ਸੀ ਅੱਜ ਤੱਕ ਸਹੀ ਹੋਇਆ ਨਹੀਂ
ਹਾਂਜੀ-ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਓਹੀ ਨਾ
ਏਅਰ ਪੋਲਿਊਸ਼ਨ ਜ਼ਿਆਦਾ ਆ ਕੀ ਕਰ ਸਕਦੇ ਆ ਹੁਣ ਦੇਖੋ ਦਿੱਲੀ ਦੇਖ ਦੇਖੋ ਓ ਜਾ ਕੇ ਆਪਣਾ ਕਿੱਡਾ ਜਾਮ ਲੱਗ ਜਾਂਦਾ ਆ ਡੀਜ਼ਲ ਗੱਡੀਆਂ ਆ ਸਾਰੀਆਂ ਪ੍ਰਦੂਸ਼ਣ ਹੀ ਪ੍ਰਦੂਸ਼ਣ ਹੋ ਜਾਂਦਾ ਆ ਸਾਹ ਲੈਣ ਚ ਦਿੱਕਤ ਉੱਧਰ ਤੇ ਮਾਸਕ, ਲਾ ਕੇ ਤੁਰਦੇ ਬੰਦੇ ਸਾਰੇ
ਹਾਂਜੀ-ਹਾਂਜੀ ਉਹ ਤੇ ਫੇਰ ਬਹੁਤ ਗੂਗੀ ਗੱਡੀ ਹੈ ਮਤਲਬ ਇੱਕ ਇੱਕ ਘਰ ਚ ਤਿੰਨ-ਤਿੰਨ ਚਾਰ-ਚਾਰ ਗੱਡੀਆਂ ਰੱਖੀਆਂ ਦੀਆਂ ਲੋਕਾਂ ਨੇ
ਜੀ, ਜੀ-ਜੀ ਅੱਜ ਕੱਲ੍ਹ ਤੇ ਜਿਹੜਾ ਜੀ ਕੋਈ ਦੂਰ ਜਾਣਾ ਹੋਏ ਥੋੜ੍ਹੀ ਜਿਹੀ ਇੱਧਰੋਂ ਦੀ ਬਾਹਰ ਤੱਕ ਜਾਣਾ ਹੋਏ, ਤੇ ਬੰਦੇ ਨੂੰ ਮੋਟਰਸਾਈਕਲ ਜਾਂ ਫਿਰ ਕਾਰ ਚਾਹੀਦੀ ਐ।
ਹਾਂਜੀ-ਹਾਂਜੀ ਪਹਿਲੇ ਸਾਈਕਲ ਵਗੈਰਾ ਹਾਂਜੀ ਉਹੀ ਹੈ ਨਾ ਅੱਜ ਕੱਲ ਦੇ ਬੱਚੇ ਨਈ ਸਾਈਕਲਾਂ ਚਲਾਉਂਦੇ।
ਸਹੀ ਗੱਲ ਆ ਉਹ ਕਹਿੰਦੇ ਸਾਨੂੰ ਸਿੱਧਾ ਐਕਟਿਵਾ ਦੋ ਪਹਿਲਾਂ।
ਹਾਂਜੀ ਹਾਂਜੀ ਉਇਓ ਤੇ ਪਹਿਲੇ ਸਿੱਧ ਐਕਟਵਾ ਮੰਗਦੇ ਨੇ ਹਾਂਜੀ।
ਤੇ ਆਪਣੀ ਤਰਫੋ ਬੈਟਰੀਆਂ ਬੂਟਰੀਆਂ ਵਾਲਾ ਕਰਤਾ ਉਹਨਾਂ ਨੇ ਜਗਾੜ ਜਿਹਾ। ਬੈਟਰੀਆਂ ਵਾਲਾ ਚਲਾਇਆ ਹੋਇਆ ਸਭ ਕੁਛ ਪਰ ਹੁਣ ਮੰਨਦੇ ਨੀ ਨਾ ਬ ਕਹਦੇ ਅਸਾਂ ਤੇਜ਼ ਚਲਾਉਣੀ ਆ ਹੁਣ ਸਾਨੂੰ
ਹਾਂਜੀ ਹਾਂਜੀ। ਮੈਨੂੰ ਬੈਟਰੀ ਵਾਲੀ ਵੀ ਅੱਛੀ ਏ ਚੀਜ਼। ਹਾਂਜੀ ਹਾਂਜੀ
ਜ਼ਰੂਰ ਲਾਣੇ ਚਾਹੀਦੇ ਆਪਣੇ ਘਰ ਦੇ ਬਾਹਰ ਇੱਕ ਇੱਕ ਹੋਣਾ ਚਾਹੀਦਾ ਆ ਬੇਸ਼ੱਕ ਆਪਾਂ ਸੜਕਾਂ ਤੇ ਰ ਪੱਕੀ ਸੜਕਾਂ ਤੇ ਪਰ ਪਰ ਹੋਣੇ ਚਾਹੀਦੇ ਪੇੜ ਪੌਦੇ ਪ੍ਰਦੂਸ਼ਣ ਕੰਟਰੋਲ ਰਹਿੰਦਾ ਹੈ ਤਾਜ਼ੀ ਹਵਾ ਮਿਲਦੀ ਹੈ। ਹੁਣ ਆਪਾਂ ਸਵੇਰੇ ਸਵੇਰੇ ਉੱਠਦੇ ਹਾਂ ਕਿਦਾ ਤਾਜ਼ੀ ਹਵਾ ਹੁੰਦੀ ਹੈ ਸਾਰੀ। ਥੋੜ੍ਹਾ ਜਿਹਾ ਦਿਨ ਚੜ੍ਹਦਾ ਆ। ਫੈਕਟਰੀਆਂ ਕਿੱਧਰ ਚੱਲਣੀ ਚੱਲ ਪੈਦੀ ਵਹੀਕਲ ਚੱਲਣੇ ਚਾਲੂ ਹੁੰਦੇ ਆ ਉਹ ਫ਼ੇਰ। ਏਅਰ ਖ਼ਰਾਬ ਹੋਇਆ ਹਵਾ ਖ਼ਰਾਬ ਹੋ ਜਾਂਦੀ ਐ ਸਾਰੀ।
ਹਾਂਜੀ ਸਵੇਰ ਸਵੇਰ ਦਾ ਤੇ ਬਹੁਤ ਅੱਛਾ ਮੌਸਮ ਹੁੰਦਾ ਏ।
ਹਾਂਜੀ ਹਾਂਜੀ ਨਾਲੇ ਵੋਕ ਕਰੋ ਸਵੇਰੇ ਵਧੀਆ ਰਹਿੰਦਾ ਸਿਹਤ ਲਈ ਵੀ।
ਜੀ ਹਾਂਜੀ ਸਿਹਤ ਲਈ ਬਹੁਤ ਅੱਛਾ ਹੈ। ਵੋਕ ਕਰਨੀ ਚਾਹੀਦੀ ਹੈ। ਐਕਸਰਸਾਈਜ਼ ਕਰੋ। ਯੋਗਾ ਕਰ ਯੋਗਾ ਹਮ।
ਇੱਧਰ ਸਾਰੀ ਗਰੀਨਰੀ ਹੈ। ਸਾਰਾ ਪੇੜ ਲਾਇਆ ਦਾ ਵਧੀਆ ਕੀਤਾ ਸਰਕਾਰ ਨੇ ਵਧੀਆ ਕੰਮ ਕੀਤਾ। ਸਾਨੂੰ ਆਪ ਵੀ ਕਰਨਾ ਚਾਹੀਦਾ ਆ। ਇੱਕ ਇੱਕ ਪੇੜ ਪੋਧਾ ਲਾਉਣਾ। ਚਾਹੀਦਾ ਆ। ਲਾਉਂਦੇ ਨੇ ਕਈ ਬੰਦੇ ਆ ਕੇ ਲਾ ਜਾਂਦੇ ਨੇ ਕਈ ਨਹੀਂ ਲਾਉਂਦੇ ਤੋੜਨ ਵਾਲੇ ਵੀ।
ਹਾਂਜੀ ਹਾਂਜੀ। ਉਹ ਤੇ ਹੈ ਹੀ ਐ। ਸਾਨੂੰ ਖੁਦ ਵੀ ਖੁਦ ਵੀ ਸਾਨੂੰ ਇਸ ਚੀਜ਼ ਦਾ ਧਿਆਨ ਕਰਨਾ ਚਾਹੀਦਾ। ਪੇੜ ਪੌਦਿਆਂ ਵੱਲ ਸਾਨੂੰ ਖੁੱਦ ਵੀ ਹਮ।
ਸਰਕਾਰ ਕਿੰਨਾ ਕੁੱਝ ਕਰੇ। ਓਨੇ ਤੇ ਲਾ ਕੇ ਇੱਕ ਦੋ ਵਾਰ ਲਾ ਕੇ ਚੱਲ ਜਾਣੇ ਬੱਚਿਆਂ ਨੇ ਫੇਰ ਤੋੜ ਪੰਣ ਦੇਣੇਆ।
ਤੋੜ ਤੁੜ ਦੇਣੇ ਆ। ਤੇ ਏਤੇ ਸਾਡੀ ਵੀ ਜਿੰਮੇਵਾਰੀ ਏਂ। ਕਿ ਵੀ ਸਾਨੂੰ ਪੇੜ ਪੌਦੇ ਅਸੀ ਵੀ ਲਗਾਣੇ ਚਾਹੀਦੇ ਆਪਣੇ ਘਰਾਂ ਦੇ ਬਾਹਰ ਜ।
ਨੈਚੁਰਲ ਨੈਚੁਰਲ ਖੁਸ਼ਬੂ ਕਦੀ ਜਦੀ ਜ ਨੈਚੁਰਲ ਖੁਸ਼ਬੂ ਆਏਗੀ ਨਾ ਬਹੁਤ ਸੋਹਣੀ ਖੁਸ਼ਬੂ ਹੈ ਨੈਚੁਰਲ ਪੇੜ ਪੌਦਿਆਂ ਦੀ ਖੁਸ਼ਬੂ।
ਉਹੀਓ ਪਾਰਕ ਚ ਜਾਓ ਕਿੰਨਾ ਵਧੀਆ ਲੱਗਦਾ।
ਹਾਂਜੀ ਕਦੀ ਕਧਾਰ ਪਹਾੜਾ ਚ ਜਾਓ ਤੁਸੀਂ। ਕੈਂਪਿੰਗ ਤੇ ਨੋਰਮਲ ਪੇੜ ਪੌਧੇਆਂ ਦੀ ਖੁਸ਼ਬੂ ਬੜੀ ਸੋਹਣੀ ਖੁਸ਼ਬੂ ਆਉਂਦੀ ਹੈ। ਤਿਆਰੀ ਸ਼ੁਰੂ ਹੁੰਦੇ ਆ ਨਾਲੇ ਨੇਚਰ ਸਾਰਾ ਵਧੀਆ ਹੁੰਦਾ ਆ ਕੋਈ ਜ਼ਿਆਦਾ ਪ੍ਰਦੂਸ਼ਣ ਨਹੀਂ ਕੋਈ ਪੋਲਿਊਸ਼ਨ ਨਹੀਂਕੁਛ ਨਹੀਂ ਹੈ। ਸਾਰਾ ਐ ਗਰੀਨਰੀ ਏ ਕੋਈ ਸਾਰੀ ਜਗਾ ਗਰੀਨਰੀ ਨਹੀਂ ਹੈਗੀ ਸਭ ਕੁਛ।
ਹਾਂਜੀ ਹਾਂਜੀ। ਅਸੀਂ ਖੁੱਦ ਹੁਣੇ ਸ਼ਿਮਲੇ ਗਏ ਸੀ ਬਹੁਤ ਅੱਛਾ ਮੌਸਮ ਸੀ ਉੱਥੇ ਸ਼ਿਮਲੇ ਦਾ।
ਹਾਂਜੀ ਹਾਂਜੀ ਇਹ ਇਹੋ ਜਿਹੀ ਇਹੋ ਜਿਹੇ ਏਰੀਏ ਚ ਕੈਂਪਿੰਗ ਕਰਨ ਜਾਓ। ਰੂਮ ਚ ਤੇ ਆਪਾਂ ਰਹਿੰਦੇ ਹੀ ਹਾਂ।
ਹਾਂਜੀ ਹਾਂਜੀ। ਹਾਂਜੀ ਹਾਂਜੀ ਉਹੀ ਤੇ ਨੇਚਰ ਦਾ ਤੇ ਬੜਾਏ ਸਾਡੀ ਬੋਡੀ ਵੀ ਸਹੀ ਰਹੇਗੀ। ਸਾਨੂੰ ਬਿਮਾਰੀਆਂ ਘੱਟ ਲੱਗਣਗੀਆਂ।
ਸਾਡੀ ਬੋਡੀ ਤੇ ਇਫੈਕਟ ਪਏਗਾ। ਉਹ ਬਹੁਤ ਵਧੀਆ ਤੁਸੀਂ ਇੱਕ। ਇੱਕ ਦੋ ਦਿਨ ਜਿੱਦਾਂ ਪਹਾੜੀ ਏਰੀਏ ਚ ਲਾਕੇ ਆਓ। ਉਸ ਤੋਂ ਬਾਅਦ ਆਪਣਾ ਬਲੱਡ ਟੈਸਟ ਕਰਾਓ ਤੇ ਜਾਣ ਤੋਂ ਪਹਿਲਾਂ ਬਲੱਡ ਟੈਸਟ ਕਰਾਓ ਤੇ ਆ ਕੇ ਫਿਰ ਬਲੱਡ ਟੈਸਟ ਕਰਾਓ, ਤੁਹਾਡਾ ਬਲੱਡ ਜਿੱਦਾਂ ਹੁਣ ਤੁਸੀਂ ਘਰੋਂ ਗਏ ਹੋ ਨਾ ਉਸ ਤੋਂ ਬੈਟਰ ਬਲੱਡ ਮਿਲੇਗਾ ਤੁਹਾਨੂੰ ਆਕੇ, ਜੇ ਪਹਾਂੜਾ ਚ ਜਾਉਗੇ। ਕਿਉਂਕਿ ਸਾਰੀ ਉਹ ਉੱਧਰ ਤਾਂ ਏਅਰ ਬਦਲ ਜਾਏਗੀ। ਵੀ ਅਹ ਜਿਹੜਾ ਪਾਣੀ ਬਦਲ ਜਏਗਾ ਪੀਓਰ ਈ ਹੁੰ
ਹਾਂ, ਹਾਂ। ਪਿਯੋਰ ਹੈ। ਸਹੀ ਗੱਲ ਹੈ। ਇੱਥੇ ਤੇ ਜਾਬੀ ਪਾਣੀ, ਫੈਕਟਰੀਆਂ ਉਹ ਹੈ ਨਾ ਉਹੀ ਸਾਡੇ ਅੰਦਰ ਚਲ ਜਾਂਦਾ ਏ
ਸਹੀ ਗੱਲ ਏ।
ਬਹੁਤ ਹੈਗਾ ਹੈ। ਇੰਡਸਟਰੀ ਚ ਤੇ ਬਹੁਤ ਹੈ ਵੈਸੇ ਵੀ ਜਿੱਥੇ ਜ਼ਿਆਦਾ ਫੈਕਟਰੀਆਂ ਵਗੈਰਾ ਹੋਣ ਉੱਥੇ ਤੇ ਵੈਸੇ ਹੀ ਬੜਾ ਉਹ
ਤੁਸੀਂ ਕਿੱਧਰ ਗਏ ਹੀ ਐਤਕੀ ਘੁੰਮਣ ਫਿਰਨ?
ਅਸੀਂ ਐਤਕੀ ਸ਼ਿਮਲੇ ਗਏ ਸੀ ਘੁੰਮਣ।
ਬੱਚੇ ਨਾਲ ਸੀ?
ਹਾਂਜੀ ਹਾਂਜੀ, ਬੱਚਿਆਂ ਦੇ ਨਾਲ, ਫੈਮਲੀ ਆ। ਬੱਚੇ ਮੇਰੇ, ਸੈਵਨਥ ਚ ਇੱਕ ਤੇ ਇੱਕ ਹੈਗਾ ਸੈਕਿੰਡ ਚ। ਹਾਂਜੀ ਹਾਂਜੀ। ਹਾਂਜੀ।
ਤੁਸੀਂ ਹਾਉਸ ਹਾਊਸ-ਵਾਈਫ ਹੋ? ਯਾ ਕੁਛ ਕਰਦੇ ਔ?
ਹਾਂ, ਨਹੀਂ ਮੈਂ ਹਾਊਸ-ਵਾਈਫ ਈ ਆਂ। ਹਾਊਸ-ਵਾਈਫ, ਹਾਂਜੀ ਮੈਂ ਆਪਣੇ ਬੱਚਿਆਂ ਨੂੰ ਖੁਦ ਪੜ੍ਹਾਣੀ ਆ ਨਾ।
ਠੀਕ ਠੀ, ਤੁਸੀਂ ਉੱਪਰ ਅਪਣਾ ਗਰੀਨਰੀ ਵਗੈਰਾ ਲਾਈ ਹੋਣੀ ਆ ਥੋੜੀ ਬੌਤੀ ਅਪਣੇ ਲਈ?
ਅਸੀਂ ਨਹੀਂ ਅਸੀਂ ਨੀ ਲਗਾਈ ਦੀ ਹੈਗੀ ਨਾ ਲਗਾਣੀ ਏ ਅਪਾਂ ਵੀ ਸਗੋਂ ਕੈੰਦੇ ਆ ਕੀ ਲਗਾਣੀ ਚਾਈਦੀ ਏ। ਸਾਰਾ ਦਿਨ ਬੱਚੇ ਬਾਰ ਈ ਨੀ ਨਿਕਲਦੇ ਰੂਮ ਚੋਂ, ਅੰਦਰ ਹੀ ਰੈੰਦੇ ਨੇ, ਜਾਂਦੇ ਈ ਨੀ ਕਿਧਰੇ।
ਪਾਰਕ ਪੂਕ ਚ ਚੱਲ ਜਾਂਦੇ ਨੇ ਕਿਸੀ ਟਾਈਮ, ਪਾਪ ਪਾ ਨਾਲ ਚਲੇ ਗਏ ਪਾਰਕ ਪੂਕ ਤੇ ਚੱਲ ਜਾਂਦੇ ਨੇ। ਓਦਾਂ ਤੇ ਏਕ ਰੂਮ ਚ ਈ ਬੈਠੇ ਰੈੰਦੇ ਨੇ ਏ-ਸੀ ਥੱਲੇ। ਤੁਹਾਨ ਪਤੈ ਅੱਜ-ਕੱਲ ਕਿੰਨੀ ਗਰਮੀ ਏ ਏ ਨਿ ਕਲਦੇ ਹੀ ਨੀ ਬੱਚੇ ਬਾਰ।
ਚਲਦਾ ਬਏ ਓਦਾਂ ਦੇ ਇੱਕ-ਦੋ ਲਗਾਏ ਹੋਏ ਨੇ ਆਪਾਂ ਛੱਤ ਤੇ, ਦੋ-ਚਾਰ ਤੇ ਲੱਗੇ ਹੋਏ ਨੇ, ਜ਼ਿਆਦਾ ਨਹੀਂ ਦੋ-ਚਾਰ ਤੇ ਲਗਾਏ ਦੇ ਆ। ਹਾਂਜੀ-ਹਾਂਜੀ, ਠੀਕ ਹੈ। ਓਕੇ ਜੀ ਓਕੇ। ਸਾ ਸ੍ਰੀ ਕਾਲ ਜੀ।